ਹੈਲੋ,
ਹਾਂਜੀ ਸਾਸਰੀ ਕਾਰ ਜੀ।
ਬਾਈ ਜੀ ਸਾਸਰੀ ਕਾਲ।
ਹੋਰ ਠੀਕ-ਠਾਕ?
ਵਧੀਆ ਵਧੀਆ, ਤੁਸੀਂ ਦੱਸੋ ਹੋਰ ਠੀਕ ਠਾਕ ਜੀ?
ਹੋਰ ਕੀ ਬਣਦਾ?
ਬਸ ਵਧੀਆ ਘਰੇ ਕਿਵੇਂ ਠੀਕ ਠਾਕ ਸਾਰੇ?
ਵਧੀਆ ਠੀਕ-ਠਾਕ, ਤੁਸੀਂ ਦੱਸੋ?
ਵਧੀਆ-ਵਧੀਆ-ਵਧੀਆ ਠੀਕ ਠਾਕ, ਹੋਰ ਠੀਕ ਠਾਕ ਆ?
ਹਾਂ
ਪੇਸ਼ੈਂਟ ਆਇਆ ਸੀ ਮੇਰੇ ਕੋਲ ਉਹ ਕੇਦਾ ਨੀਂਦ ਨੀ ਉਹਦੀ ਚੰਗੀ ਤਰ੍ਹਾਂ। ਉਹਦੀ ਗੱਲ ਚੱਲਦੀ ਸੀ ਵਿਚ। ਮੈਂ ਕਿਹਾ ਵੀ ਦੇਖੋ ਨੀਂਦ ਤਾਂ ਜ਼ਰੂਰੀ ਆ ਕ ਨਹੀਂ।
ਹੂੰ ਬਿਲਕੁਲ ਬਿਲਕੁਲ।
ਵੀ ਮੰਨ ਲਓ, ਹੁਣ ਆਪਾਂ ਸਾਰੀ ਦਿਹਾੜੀ ਕੰਮ ਕਰਦੇ ਆ।
ਹਾਂਜੀ।
ਤੇ ਹੁਣ ਰਾਤ ਇਕੱਲੀ ਹੁੰਦੀ ਐ ਰੈਸਟ ਕਰਨ ਸੌਣ ਹੁਣ ਜੇ ਆਪਾਂ ਰਾਤ ਨੂੰ ਨਾ ਸੁੱਤੇ ਤਾਂ ਫੇਰ ਸਰੀਰ ਨੇ ਆਪਣਾ ਉਹ ਕਿੱਥੇ ਹੋਣਾ ਵਾ ਕਿ ਨਹੀਂ।
ਹੂੰ, ਬਿਲਕੁਲ ਬਿਲਕੁਲ।
ਇਹ ਮੈਂ ਕਿਹਾ ਜ਼ਰੂਰੀ ਆ ਰੈਸਟ ਤਾਂ।
ਹਾਂਜੀ-ਹਾਂਜੀ ਇਹਦਾ ਜ਼ਰੂਰੀ ਐ
ਹੋਰ ਕੀ, ਹੁਣ ਕਈ ਬੰਦੇ ਵੈਸੇ ਈ ਨੀ ਸੌਂਦੇ। ਮੰਨ ਲੋ ਜੀ ਮੰਨ ਲਓ। ਦਸ ਗਿਆਰਾਂ ਵਜੇ ਆਪਣੇ ਅਰਕੇ ਘਰੇ ਗਏ, ਆ ਤੇ ਫੇਰ ਜਾ ਕੇ ਫੋਨ ਚੱਕ ਲੈਣਾ ਬਾਰਾਂ ਇੱਕ ਵਜੇ ਚੱਕ ਕਸਾਉਣਾ ਈ ਨੀ, ਪਰ ਉਹ ਲੋਕੇਸ਼ਨ ਵੀ ਹੋ ਜਾਂਦਾ ਥੋੜਾ, ਮਾਇੰਡ ਨੂੰ ਰੈਸਟ ਨਹੀਂ ਮਿਲਦੀ।
ਬਿਲਕੁਲ।
ਉਹਦੇ ਕਰਕ, ਹਾਂਜੀ- ਹਾਂਜੀ ਵੀ ਉਹਦੇ ਕਰਕੇ ਵੀ। ਤਾਂ ਕਈ ਵਾਰੀ ਜਿਵੇਂ ਸਿਰ ਦਰ ਯਾ ਸਿਰ ਭਾਰਾ ਜਿਹਾ ਹੋ ਗਿਆ। ਬੀਚੈਨ ਜੇਹਾ ਮਨ ਬਿਲਕੁਲ- ਬਿਲਕੁਲ। ਬਿਲਕੁਲ ਹਾਂਜੀ- ਹਾਂਜੀ ਉਹਦੇ ਨਾਲ ਫੇਰ ਕਈ ਤਰਾਂ ਦੀਆਂ ਆਪਾਂ ਨ ਬਿਮਾਰੀਆਂ ਲੱਗਦੀਆਂ।
ਬਿਲਕੁਲ।
ਹੁਣ ਅੱਜ ਕੱਲ ਜ਼ਿੰਦਗੀ ਤੇਜ਼ ਹੋਈ ਪਈ ਹੈ ਸਾਰਿਆਂ ਦੀ।
ਹਾਂ-ਹਾਂ ਨੀਂਦ ਲੋਕਾਂ ਨੂੰ ਬਹੁ ਘੱਟ, ਟੈਨਸ਼ਨ ਵੱਧੁ ਹੋ ਰਹਿਆ
ਬੜਿਆਂ ਵਾ ਨੀਂਦ ਘੱਟ। ਟ ਆਂਦੀ ਓਪਰੋ ਉਹਦੇ ਨਾਂ ਹੀ ਜ਼ਿਆਦਾ ਪ੍ਰੋਬਲਮਾਂ ਪੈਂਦੀਆਂ।
ਹੂੰ।
ਸਿਹਤ ਖ਼ਰਾਬ ਹੁੰਦੀ ਜਾਂਦੀ ਆ।
ਬਹੋਤ ਜਾਦਾ ਟੈਂਸ਼ਨਾ ਵਾਧੂ, ਕਰਾਨ ਚ ਬੰਦੇ ਨੂੰ ਉਹ ਬਿਮਾਰੀਆਂ ਦਾ ਸ਼ਿਕਾਰ ਹੋਇਆ ਬੰਦਾ, ਇਹਦਾ ਕਾਰਨ ਜਿਹੜਾ ਬੰਦਾ ਨੀਂਦ ਸ ਟਮ ਤੇ ਸ ਹਦਾ ਨ ਅਠ- ਦਸ ਘੰਟੇ ਨੀਂਦ ਜ਼ਰੂਰੀ ਆ ਬੰਦੇ ਲਈ।
ਹੁਣ ਅੱਜ ਕੱਲ ਦੇ ਜਵਾਕ ਆ, ਉਹ ਕਈ ਵਾਰੀ ਹੁਨ ਨ- ਦਂ ਤੱਕ ਫ਼ੋਨ ਈ ਨਹੀਂ ਛੱਡਦੇ।
ਫੇਰ ਬੰਦਾ ਸਹੀ ਰਹਿੰਦਾ ਏ।
ਜਾਣ ਕੇ ਹਨੇਰੇ- ਹਨੇਰੇ ਤੱਕ।
ਸਰੀਰ ਨੂੰ ਫਰੈਸ਼ ਰੱਖਣਾ, ਮਾਇੰਡ ਫਰੈਸ਼ ਕਰਨਾ ਜ਼ਰੂਰੀ ਹੈ।
ਹਾਜੀ- ਹਾਜੀ।
ਦਿਮਾਗ ਨੂੰ ਰੈ-
ਬਿਲਕੁਲ ਬਿਲਕੁ ਮ ਨਾ ਦੇਖੋ, ਹਾਂਜੀ-ਹਾਂਜੀ। ਯੇ ਹੈ ਆਪਾਂ ਦਿਮਾਗ ਆ। ਇਹ ਨੀ ਸਾਰੇ ਸ਼ਰੀਰ ਨੂੰ ਇਹ ਇਹਦੇ ਸਿਰ ਤੇ ਚੱਲਣਾ।
ਹਾਂਜੀ- ਹਾਂਜੀ।
ਨਹੀਂ ਸਾਰਾ ਸਰੀਰ, ਸਾਰੇ ਅੰਗੇ ਇਹਦੇ ਸਿਰ ਤੇ ਚੱਲਣੇ ਆ।
ਬਿਲਕੁਲ।
ਹਾਂ ਮੂਵਮੈਂਟ ਜੋ ਵੀ ਆਪਾਂ ਮਾਇੰਡ ਨਾਲ ਹੀ ਆਪਾਂ ਕਰਨੀ ਆ ਸਰੀਰ ਦੀ, ਤੇ ਬਟ ਜੇ ਹੁਣ ਆਪਣਾ ਮਾਇੰਡ ਹੀ ਨਾ ਸਹੀ ਹੋਗਾ ਫੈਰ ਸਰੀਰ ਵੀ ਦੂਜ ਚਾ ਵੀ ਖ਼ਰਾਬ ਹੁੰਦਾ, ਹਾਂਜੀ- ਹਾਂਜੀ। ਜਿਸ ਕਰਕੇ ਮੈਨੂੰ ਉਹਨੂੰ ਕਿਹਾ ਪੇਸ਼ਰ ਮੈਂ ਕਿਹਾ ਵੀ ਵੀ ਸੋੜੇ ਆ ਨਾ ਛਾਂ ਕਰ ਛੇਤੀ ਇੱਕ ਉਹ ਬੰਦਾ ਕਹਿੰਦਾ ਫੋਨ ਮੈਂ ਵੇਖਣ ਮੈਂ ਫੇਰ ਕਿਹਾ ਮੈਂ ਕਿਹਾ ਫੋਨ ਗ਼ੱਲ ਤਾਂ ਉਹੀ ਹੋ ਗਈ ਨਾ ਫੇਰ ਮੈਂ ਕਿਹਾ। ਉਹ ਜਿਹੜਾ ਟਾਈਮ ਹੁੰਦਾ ਸੌਉਣ ਦਾ ਆਪਣਾ ਜਿਵੇਂ ਨੌ ਤੋਂ ਦਸ ਵਜੇ ਤੱਕ ਵੀ ਨੀਂਦ ਆਂਦੀ ਗਿਆਰਾਂ ਵਜੇ ਤੱਕ। ਉਹ ਫੇਰ ਆਪਾਂ ਟਾਈਮ ਕੋ ਲਘਾ ਦਿੰਦੇੇ ਆ, ਉਦੋ ਬਾਅਦ ਨੀਂਦ ਮਰ ਜਾਂਦੀ ਨੀਂਦ ਨੀ ਆਂਉਦੀ ਉਦੋਂ ਬਾਅਦ ਕ।
ਬਿਲਕੁਲ ਜੀ ਬਿਲਕੁਲ।
ਹੂੰ। ਗਲਤ ਹੋ ਜਾਂਦੀ ਨਾ ਗੱਲ, ਹਾਂਜੀ- ਹਾਂਜੀ, ਹਾਂਜੀ- ਹਾਂਜੀ।
ਬਿਲਕੁਲ ਜੀ।
ਬਾਕੀ ਆਏ ਹੁਣ, ਪਹਿਲਾਂ ਕਾਹਤੋ ਲੋਕ ਤੰਦਰੁਸਤ ਸੀ। ਪਹਿਲਾਂ, ਹੁਨ ਦੇ ਨਾਲ ਬਿਮਾਰੀਆਂ ਪਹਿਲਾਂ ਘੱਟ ਸੀ। ਹੁਣ ਵੱਧ ਗਈਆਂ ਬਿਮਾਰੀਆਂ।
ਹਾਂਜੀ।
ਕਿਉਂਕਿ ਪਹਿਲਾਂ, ਫੋਨ ਫਾਨ ਨੀ ਹੁੰਦੇ ਸੀ।
ਬਿਲਕੁਲ।
ਤੇ ਬੰਦੇ ਟੈਮ ਸਿਰ ਸੌ ਜਾਂਦੇ ਸੀ ਸਾਰੇ।
ਹਮ।
ਟੈਮ ਸਿਰ ਸੌਂਦੇ ਸੀਗੇ ਤੇ, ਟੈਮ ਸਿਰ ਉੱਠਦੇ ਸੀ।
ਬਿਲਕੁਲ ਜੀ ਬਿਲਕੁਲ।
ਉਹਦੇ ਕਰਕੇ ਵੀ ਥੋੜਾ, ਹੁੰਦਾ ਨਾ ਹੁਣ ਬਿਮਾਰੀਆਂ ਤਾਂਹੀ ਵੱਧ ਆ ਸੌਂਦੇ ਨੀ ਟੈਮ ਨਾਲ।
ਹਾਂ, ਇਹ ਤੇ ਗੱਲ ਹੈ ਬਿਲਕੁਲ, ਬੰਦਾ ਰੈਸ ਰੈਸਟ ਤਾਂ ਜ਼ਰੂਰੀ ਆ ਸਿਹਤ ਵਾਸਤੇ, ਜੇ ਰੈਸਟ ਕਰੂਗਾ ਤਾਂ ਦੂਜੇ ਦਿਨ ਕੰਮ 'ਤੇ ਜਾਊਗਾ।
ਬਿਲਕੁਲ ਅ, ਹਾਂਜੀ- ਹਾਂਜੀ।
ਵੀ, ਬਿਮਾਰੀਆਂ ਤੋਂ ਬੰਦਾ ਬੱਚਦਾ, ਬਿਮਾਰੀ ਖਹਿੜਾ ਛੱਡਦੀ ਏ ਬੰਦੇ ਦਾ ਜਿਹੜਾ ਬੰਦਾ ਇੱਕ ਦਿਨ ਨੀ ਸੌਂ, ਦੋ ਦਿਨ ਨੀ ਸੌਂ, ਤਿੰਨ- ਚਾਰ ਦਿਨ ਨਹੀਂ ਸੌਂਦਾ ਤਾਂ ਬਿਮਾਰੀ ਦਾ
ਬਿਲ ਬਿਲਕੁਲ- ਬਿਲਕੁਲ- ਬਿਲਕੁਲ ਹੁਣ ਮੰਨ ਲਓ ਜਿਵੇਂ ਹੁਣ ਆਪਾਂ ਕਈ ਵਾਰ ਆਪਾਂ ਦੋ ਦਿਨ, ਇੱਕ ਦਿਨ ਹੀ ਨਾ ਸੌਈਏ ਲਗਾਤਾਰ ਦੋ ਦਿਨ ਨਾ ਸੋਈਏ, ਤੇ ਐੰ ਹੁੰਦਾ ਵੀ ਦਿਮਾਗ ਜਿਹਾ ਸੁੱਤਾ ਹੀ ਪਿਆ ਵਾ। ਬੰਦਾ ਤੁਰਿਆ ਫਿਰਦਾ ਰਹਿੰਦਾ, ਦਿਮਾਗ ਸੁੱਤਾ ਪਿਆ ਹੁੰਦਾ ਕਈ ਵਾਰੀ।
ਹਾਂ, ਬੰਦਾ ਸਰੀਰ ਬਿਲਕੁਲ ਜਵਾਬ ਦੇ ਜਾਂਦਾ।
ਬਾਕੀ ਇਹ ਗੱਲ ਐ, ਮੰਨਲੋ ਵੀ ਜਿਵੇਂ ਹੁਣ ਆਪਾਂ ਰਾਤ ਨੂੰ ਨਹੀਂ ਸੁੱਤੇ ਦਿਨੇ ਭਲਾ ਸਾਰੀ ਦਿਹਾੜੀ ਸੁੱਤਾ ਰਹਿ, ਪਰ ਬਈ ਉਹ ਗੱਲ ਨੀ ਬਣਦੀ। ਜੇੜੀ ਰਾਤ ਨੂੰ ਆਪਾਂ ਸੌਣਾ ਨਾ, ਉਹ ਨੀ ਗੱਲ ਬਣਦੀ। ਹੁਣ ਐਵੇਂ ਕਹਾਂ ਸਾਡਾ, ਹਾਂਜੀ, ਹਾਂਜੀ ਹੁਣ ਸਾਡਾ ਕੰਮ ਅਸੀਂ ਕਈ ਵਾਰੀ, ਗਾਉਣਾ ਵੀ ਕੰਮ ਆਪਣਾ। ਤੇ ਅਸੀਂ ਕਈ ਵਾਰੀ ਜਾਗਰਣ ਵਗੈਰਾ ਲਗਾਉਣੇ ਆ, ਨਾ ਕਈ ਵਾਰੀ ਸਾਰੀ ਰਾਤ ਨਹੀ ਸਾਨੂੰ ਸੋਣਾ ਮਿਲਦਾ, ਪੂਰੀ ਰਾਤ। ਤੇ ਇੱਕ, ਦਿਨੇ ਆਗੇ ਸੌਂ ਵੀ ਜਾਈਦਾ ਵਾ ਘਰੇ। ਪਰ ਗੱਲ, ਪਰ ਗੱਲ ਨਹੀ ਬਣਦੀ ਉਹ। ਸਰੀਰ ਐਵੇੈਂ ਹੋਰ ਹੀ ਰਹਿੰਦਾ, ਡਾਵਾਂ ਡੋਲ ਜਾ। ਵੀ ਪਤਾ ਨਹੀਂ ਕੀ ਹੋਇਆ ਪਿਆ, ਐੰ ਮਤਲਬ ਰਹਿੰਦਾ ਸੀ, ਜੇੜੀ ਰਾਤ ਨੀਂਦ ਤਾਂ ਰਾਤ ਕੋਈ, ਹਾਂਜੀ ਹੈਂ ਨੀ ਸਰੀਰ ਖੁੱਲਦੇ ਨੀ। ਆਂ। ਬੰ, ਬੰਦਾ ਐਵੇਂ ਢਕਦਾ ਢਾਈਦਾ ਰਹਿੰਦਾ ਵੀ ਇਸ ਕਰਕੇ ਸੌਣਾ, ਜ਼ਰੂਰੀ ਹੈ ਕਿ ਨਹੀਂ
ਹਾਂ, ਫਿਰ ਹੀ ਬੰਦਾ ਬਿਮਾਰੀਆਂ 'ਚ ਘਿਲਦਾ, ਕਿਸੇ ਨੂੰ ਟੈਨਸ਼ਨ ਦਾ ਰੋਗ ਜਾਂਦਾ ਕਿਸੇ ਨੂੰ
ਹਾਂਜੀ- ਹਾਂਜੀ, ਡਿਪ੍ਰੈਸ਼ਨ 'ਚ ਕਈ ਵਾਰੀ ਚਲਾ ਜਾਂਦਾ ਬੰਦਾ, ਬੀ ਪੀ ਹਾਈ ਹੋ ਜਾਂਦਾ ਹਾਂਜੀ- ਹਾਂਜੀ
ਬਿਲਕੁਲ ਫਿਰ ਬਿਮਾਰੀਆਂ ਘੇਰਦੀਆਂ ਨੇ, ਇਹ ਆਪਣੇ ਸਰੀਰ ਇਫੈਕਟ ਕਰਕੇ ਹੁੰਦਾ ਨਾ ਹੁਣ ਕੋਈ ਨਾ ਕੋਈ ਬਿਮਾਰੀ, ਕਦੇ ਐਹ ਹੋ ਗਿਆ ਇਹ ਹੋ ਗਿਆ ਕਈ ਬਿਮਾਰੀਆਂ ਦਾ ਕਾਰਨ ਤਾਂ ਆਪਣੇ, ਵਿੱਚੀ ਲੱਭਦੀਆਂ ਨੇ ਬਿਮਾਰੀਆਂ ਆਪਾਂ ਨੂੰ ਆਪਣੇ ਕੰਮਾਂ ਕਾਰਾਂ 'ਚ ਲਾਲੋ, ਹਮ
ਆਪਣੀਆਂ ਅਣਗਹਿਲੀਆਂ ਕਰਕੇ ਈ, ਹੁੰਦਾ ਵਾ ਇਹ ਕੰਮ
ਹਾਂਜੀ- ਹਾਂਜੀ ਆਪਣੀ, ਅਣਗਹਿਲੀ ਦਾ ਕਾਰਣ ਕਰਕੇ ਬਣ
ਹਾਂਜੀ- ਹਾਂਜੀ, ਜਿੱਦਾਂ ਹੁਣ ਕੋਈ ਕੰਮ ਕਰੀ ਜਾਣਾ ਅੱਧੀ ਰਾਤ ਤੱਕ, ਕਈ ਹੁਣ ਲੇਡੀਜ਼ ਆ ਓਨਾਂ ਨੇ ਕੱਪੜੇ ਈ ਸਿਉੰਈ ਜਾਂਦੀਆਂ ਹੁੰਦੀਆਂ ਕਈ ਅੱਧੀ ਰਾਤ। ਵੀ ਸ਼ੇਤੀ ਕੰਮ ਨਿਬੜ ਜੇ ਮੇਰਾ ਤੇ ਓ ਫੇਰ ਇੱਕ ਤਾਂ ਅੱਖਾਂ ਤੇ ਫੈਕਟ ਪੈਂਦਾ, ਠੀਕ ਐ ਇੱਕ ਆਪਣੇ ਮਾਈਂਡ ਤੇ ਪੈਣਾ ਸਾਰੀ ਦੇਹਾੜੀ ਕੰਮ ਈ ਕਰੀ ਜਾਓਗੇ ਤਾਂ, ਰੈਸਟ ਵੀ ਚਾਈਦੀ ਐ ਇਨਾਂ ਨੂੰ।
ਬਿਲਕੁਲ- ਬਿਲਕੁਲ।
ਮਸ਼ੀਨਰੀ ਐ ਨਾ ਇੱਕ ਤਰਾਂ ਦੀ।
ਹਾਂਜੀ।
ਹਾਂਜੀ ਜਿੱਦਾਂ ਹੁਣ ਫੋਨ ਐ, ਫੋਨ ਨੂੰ ਆਪਾਂ ਹੁਣ ਬਿਨਾਂ ਚਾਰਜ ਤੋਂ ਰੱਖਾਂਗੇ ਤੇ ਬੰਦ ਹੋਊਗਾ ਕਦੇ ਨਾ ਕਦੇ ਤਾਂ
ਹਾਂ, ਓ ਤਾਂ ਗੱਲ ਹੈਗੀ ਐ ਜੀ ਆਪਣਾ ਸਰੀਰ ਦੀ ਵੀ ਕਪੈਸਿਟੀ ਐ ਨਾ। ਜੇ ਆਪਾਂ ਕੈਪੈਸਟੀ ਲੋੜ ਤੋਂ ਵੱਧ ਕੋਈ ਵੀ ਚੀਜ ਨੂੰ ਵਰਤਦੇ ਆਂ ਤਾਂ ਓਦਾ ਨੁਕਸਾਨ ਤਾਂ ਹੈਗ ਈ ਆ।
ਬਿਲਕੁਲ -ਬਿਲਕੁਲ।
ਹਮ, ਸਮਰੱਥਾ ਸ਼ਰੀਰ ਦੀ ਸਮਰੱਥਾ ਜੋ ਵੀ ਓਦੇ ਹਿਸਾਬ ਨਾਲ ਈ ਚੱਲਨਾ ਚਹੀਦਾ ਜੋ ਕੁਦਰਤ ਦਾ ਨਿਯਮ ਆ, ਬਿਲਕੁਲ ਦਿਨ ਤਾਂ ਬਨਦੇ ਵੀ ਆ ਦਿਨੇ ਕੰਮ ਕਰਨ ਵਾਸਤੇ ਰਾਤ ਨੂੰ ਸੋਣਾ ਕਰਨਾ ਜੋ ਵੀ ਟੈਮ ਲਿਮਟ ਸਾਰਾ ਕੁਛ ਪਰਫੈਕਟ ਹੋਣਾ ਚਾਹੀਦੈ।
ਹੋਣਾ ਚਾਈਦਾ, ਹੁਣ ਆਪਾਂ ਵੇਖਦੇ ਆਂ ਆਮ ਯੂ ਟੂਬਾਂ ਤੇ ਵੇਖਦੇ ਆਂ ਆਪਾਂ ਡਾਕਟਰ ਵੀ ਦੱਸਦੇ ਐ।
ਬੋਤ ਚੀਜਾਂ ਨੀਂ ਗਿਨੀ ਦਾ ਫੇਰ।
ਹਾਂਜੀ-ਹਾਂਜੀ, ਨਈਂ ਸੋਣਾ ਸੇਹਤ ਲਈ ਜਰੂਰੀ ਆ।
ਹਾਂਜੀ- ਹਾਂਜੀ।
ਬਾਕੀ ਆਪਾਂ ਏਹੀ ਚੀਜਾਂ ਮੇਨਟੇਨ ਕਰ ਲਈਆਂ ਜਿਵੇਂ ਮੰਨ ਲਓ ਸੋਣਾ ਹੋ ਗੇਆ। ਖਾਣਾ- ਪੀਣਾ ਹੋ ਗੇਆ ਟਾਈਮ ਸਿਰ।
ਹਾਂਜੀ।
ਪਾਣੀ ਸਈ ਪੀ ਲੇਆ ਆਪਾਂ, ਓ ਫਿਰ ਆਪਣਾ ਸੇਹਤ ਆਪਣੀ ਸਈ ਰੈੰਦੀ ਐ।
ਬਿਲਕੁਲ
ਹਾਂ, ਫੇਰ ਛੇਤੀ ਕੋਈ ਬਿਮਾਰੀ ਵੀ ਨੀ ਨੇੜ ਆਂਦੀ। ਕੀ ਨਹੀਂ, ਏ ਜ਼ਰੂਰੀ ਐ ਚੀਜਾਂ ਹਾਂਜੀ- ਹੈ ਨਾ।
ਸਰੀਰ ਨੂੰ ਪਰਫੈਕਟ ਤੇ ਤੰਦਰੁਸਤ ਰੱਖਣ ਲਈ ਜੋ ਨਿਯਮ ਬਣੇ ਨੇ, ਜੋ ਸਰੀਰ ਨੂੰ ਲੋੜ ਹੈਗੀ।
ਹਾਂਜੀ -ਹਾਂਜੀ, ਬਿਲਕੁਲ-ਬਿਲਕੁਲ, ਬਿਲਕੁਲ।
ਜੀ -ਜੀ। ਲੋੜ ਆ, ਜਿੰਨੀ ਕੁ ਲੋੜ ਐ, ਜਿੰਨੀ ਯੂਜ ਕਰਨੀ ਓ ਕਰਨੀ ਜਰੂਰੀ, ਜੇ ਪਾਣੀ ਪੀਣਾ ਜਿੰਨਾ ਪੀ
ਹਾਂਜੀ- ਹਾਂਜੀ, ਜੀ।
ਪਾਣੀ ਨਾਲ ਵੀ ਬੌਤ ਰੋਗ ਹੁੰਦੇ ਨੇ, ਏਦਾਂ ਈ ਸੌਣ ਨਾਲ ਆ ਗਾ। ਸੌਣ ਨਾਲ ਈ ਬੀਮਾਰੀਆਂ ਦਾ ਕਾਰਨ ਬਣਦਾ ਸਰੀਰ, ਕਿੰਨੀਆਂ ਬਿਮਾਰੀਆਂ ਨੇ, ਜੇਹੜੀਆਂ ਆਪਾਂ ਨੂੰ ਮੰਨ ਲਓ ਜਿਵੇਂ ਦਮਾਗੀ ਅਪਸੈੱਟ ਹੋ ਜਾਂਦਾ ਬੰਦਾ, ਓਦਾ ਕਾਰਨ ਵੀ ਨੀਂਦ ਈ ਐ। ਜੇਹੜਾ ਸਹੀ ਨੀਂਦ ਨੀ ਖਾਂਦਾ, ਦਮਾਗੀ ਅਪਸੈੱਟ ਹੋਏਆ ਰੈੰਦਾ ਬੰਦਾ।
ਬਿਲਕੁਲ- ਬਿਲਕੁਲ, ਬਿਲ
ਹਾਂ। ਬੌਤ ਜਾਦਾ ਸੰਟਰੈਸ ਹੋ ਜਾਂਦੀ ਐ, ਬੰਦੇ ਦੇ ਦਮਾਗ ਤੇ ਓਦਾ ਕਾਰਨ ਏਹੀ ਐ ਸਰੀਰ ਭਾਰਾ-ਭਾਰਾ ਰੈਣਾ।
ਹਾਂਜੀ -ਹਾਂਜੀ ਸਿਰ ਵੀ ਭਾਰਾ-ਭਾਰਾ ਹੋ ਜਾਂਦੈ ਕਈ ਵਾਰੀ।
ਉਹ ਚੀਜ਼ਾਂ। ਸਾਰੀਆਂ ਇਸੇ ਕਾਰਨ ਕਰਕੇ ਆਉਂਦੀਆਂ ਨੇ ਨਾ।
ਬਿਲਕੁਲ ਬਿਲਕੁਲ ਬਿਲਕੁਲ।
ਬੰਦੇ ਦੇ ਦਿਮਾਗ ਤੇ।
ਹਾਂਜੀ-ਹਾਂਜੀ ਅੱਜ ਕੱਲ੍ਹ ਲਾਈਫ ਜਿਹੜੀ ਹੁਣ ਫਾਸ। ਹੋ ਗਈ ਹੈ ਸਾਰਿਆਂ ਦੀ ਹਰੇਕ ਦੀ ਹਰੇਕ ਨੂੰ ਕੋਈ ਨਾ ਕੋਈ ਟੈਨਸ਼ਨ।
ਹੂੰ।
ਜਿਹਦੇ ਕੋਲ ਪੈਸਾ ਬੜਾ ਉਹਨੂੰ ਵੀ ਟੈਸ਼ਨ ਜਿਹਦੇ ਕੋਲ ਹੈ ਨਹੀਂ ਉਹਨੂੰ ਵੀ ਟੈਸ਼ਨ।
ਹੂੰ ਕਿਸੇ ਨੂੰ ਕਾਂਹਦਿ ਟੈਸ਼ਨ ਕਿਸੇ ਨੂੰ ਕਾਂਹਦਿ ਟੈਂਸ਼ਨ ਕਰਕੇ। ਉਹ ਦੁੱਗਣਾ ਸੁਿਕਾਰ ਹੁੰਦਾ ਯਾ ਤਾ ਵੱਧਦੀ ਜਾਂਦੀ ਆ। ਘਰ ਕਰਦੀ ਜਾਂਦੀ ਆ ਬੰਦੇ ਦੇ ਮਨ ਚ ਇਹ ਚੀਜ਼ਾਂ। ਜਿਹੜਾ ਬੰਦਾ ਬਿਮਾਰੀ ਚ ਘਿਰਦਾ ਫਿਰ।
ਘਿਰਦਾ।
ਫਿਰ ਬੰਦਾ ਦਵਾਈਆਂ ਚ ਪੈਂਦਾ ਕੁਛ ਵੀ ਆ ਸੌ ਚੀਜ਼ ਸੌ ਹੱਲ ਨੇ ਹਨਾ।
ਸਟਰ੍ਰੈਸ ਵੀ ਲੈਂਦਾ ਫਿਰ ਨੀਂਦ ਨਾ ਆਉਣੀ।
ਤੁਹਾਨੂੰ ਸਹੀ ਸਮੇਂ ਅਨੁਸਾਰ ਨੀਂਦ ਲੈਣੀ ਚਾਹੀਦੀ ਆ। ਸਾਰਾ ਕੁਛ ਸਮੇਂ ਅਨੁਸਾਰ ਕਰਨਾ ਚਾਹੀਦਾ ਜੋ ਵੀ ਆਪਾਂ ਨੂੰ ਚੀਜ਼ ਦੀ ਲੋੜ ਆ ਗਈ। ਮੰਨ ਲਾ ਸੱਤ ਅੱਠ ਘੰਟੇ ਨੀ ਤਾਂ ਪੰਜ ਘੰਟੇ ਤਾਂ ਘੱਟੋ ਘੱਟ ਬੰਦੇ ਨੂੰ ਸਾਉਣਾ ਜਰੂਰੀ ਆ। ਕੇਰਾਂ ਬੰਦੇ ਦਾ ਮਾਈਡ ਫਰੈਸ। ਸਰੀਰ ਦੇ ਸਟਰ੍ਸ ਦੂਰ ਹੋਵੇ ਇਹ ਚੀਜ਼ਾਂ ਸਭ ਜ਼ਰੂਰੀ ਚੀਜ਼ਾਂ ਨੇ।
ਹੂੰ ਹੂੰ ਸਹੀ ਗੱਲ ਆ।
ਹਾਂਜੀ।
ਬਿਲਕੁਲ ਬਿਲਕੁਲ ਅੱਜ ਕਲ ਹਰੇਕ ਨੂੰ ਟੈਸ਼ਨ ਆ ਨਾ ਕੋਈ ਨਾ ਕੋਈ। ਹਰੇਕ ਨੂੰ ਟੈਸ਼ਨ ਆ ਕੋਈ। ਕਿਸੇ ਨੂੰ ਕੰਮ ਦੀ ਆ ਕਿਸੇ ਨੂੰ ਕੋਈ ਆ ਕਿਸੇ ਨੂੰ ਘਰ ਦੀ ਆ। ਤੇ ਫਿਰ ਜਾਂ ਕਈਆਂ ਨੂੰ ਟੈਸ਼ਨ ਨਹੀਂ ਹੁੰਦੀ ਉਹ ਫੋਨਾਂ ਤੇ। ਜ਼ਿਆਦੇ ਬਿਜੀ ਰਹਿੰਦੇ ਆ। ਹਾਂਜੀ-ਹਾਂਜੀ ਮੇਰਾ ਤੁਸੀਂ ਮੰਨਣਾ ਨੀ ਮੈਂ ਇੱਥੋਂ ਜਦੋਂ ਆਪਣਾ ਜਾਂਦਾ ਡਿਊਟੀ ਤੋਂ। ਮੈਂ ਅਗਰ। ਤੇ ਨੌ ਵਜੇ ਚਲਾ ਜਾਂਣਾ ਤੇ ਪਹਿਲੀ ਗੱਲ ਤਾਂ ਘਰੇ ਜਾ ਕੇ ਆਪਾਂ ਰੋਟੀ ਪਾਣੀ। ਖਾਣਾ ਹੁੰਦਾ ਗੁੜੀਆਂ ਨਾਲ। ਖੇਡਣਾ ਹੁੰਦਾ ਦਸ ਮਿੰਟ ਤੇ ਫੋਨ ਮੇਰਾ ਚਾਰਜ ਲਗਿਆ ਹੁੰਦਿਆ ਬਸ। ਜੇ ਕਿਸੇ ਪੇਸ਼ੈਂਟ ਦਾ ਫੋਨ ਆ ਗਿਆ ਤਾਂ ਠੀਕ ਹੈ ਤੇ ਨਹੀਂ ਹੈਗਾ ਤੇ ਪਏ ਆਰਾਮ ਨਾਲ। ਹਾਂਜੀ-ਹਾਂਜੀ ਕੋਈ ਆਪਾਂ ਨੂੰ ਏਡਾ।
ਤੁਹਾਨੂੰ ਕਰਦਾ ਇੱਕ ਕੌਲ ਆ ਗਈ ।
ਹਾਂਜੀ ਓਕੇ ਜੀ ਓਕੇ ਓਕੇ ਓਕੇ ਓਕੇ ਜੀ।